ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ।
ਵਧੀਆ ਜੀ, ਵਧੀਆ ਤੁਸੀਂ ਦੱਸੋ।
ਅਸੀਂ ਵੀ ਵਧੀਆ ਜੀ, ਹੋਰ ਕੀ ਕਰਦੇ ਪਏ। ਵਧੀਆ ਜੀ, ਹਾਂ ਤੁਸੀਂ ਤੁਸੀਂ ਕੀ ਕਰਦੇ ਪਏ ਹੋ।
ਅਸੀਂ ਬਸ ਜੀ ਚਾਹ ਚੂ ਪੀ ਕੇ ਬੈਠੇ ਸੀ। ਸਵੇਰ ਦੀ, ਹਲੇ ਬੱਚੇ ਉੱਠੇ ਹੀ ਨੀ ਸੁੱਤੇ ਪਏ ਹੋਏ ਹੈ।
ਹੂੰ
ਤੇ ਜਦੋਂ ਉੱਠੂਗੇ, ਉਦੋਂ ਨਾਸ਼ਤਾ ਨੂਸ਼ਤਾ ਬਣਾਵਾਂਗੇ।
ਹਾਂਜੀ, ਹਾਂਜੀ ਵਧੀਆ ਜੀ, ਹਲੇੇ ਕੀਤੀ ਆ ਨਹੀਂ ਨਾਸ਼ਤਾ।
ਨਹੀਂ ਜੀ ਨਹੀਂ ਸਾਡੇ ਨਾਸ਼ ਤਾਂ ਤੇ ਲੰਚ ਇਕੱਠਾ ਹੁੰਦਾ, ਕਿਉਂਕਿ ਬੱਚਿਆਂ ਦੀ ਛੁੱਟੀਆਂ ਹੈ। ਗੀਆ ਬੱਚੇ ਲੇਟ ਉੱਠਦੇ ਆ ਤੇ। ਮੈਂ ਕਿਹਾ ਚਲੋ ਕੋਈ ਨੀ, ਹੁਣ ਸਕੂਲ ਖੁੱਲਣ ਵਾਲੀ ਹੈ। ਗਰਮੀ ਬਹੁਤ ਹੈ। ਤੇ ਥੋੜ੍ਹਾ ਮੈਂ ਕਿਹਾ ਹਾਂ। ਬੱਚਿਆਂ ਨੂੰ ਸੋ ਲੈਣ ਦੋ। ਕੋਈ ਗੱਲ ਨੀ ਉੱਠਣਾ ਹੀ ਐ ਹੁਣ ਅੱਗੇ ਜਲਦੀ ਹਮ ਬਸ ਹਾਂਜੀ
ਹ ਬਹੁਤ ਗਰਮੀ ਪੈ ਰ ਹਾਂਜੀ ਹਾਂਜੀ ਬਹੁਤ ਗਰਮੀ ਪੈ ਰਹੀ ਹੈ ਅ ਏਸੀ ਵੀ ਲੱਗਿਆ ਐ ਬਟ ਏਸੀ ਨਾਲ ਵੀ ਕੁਛ ਨੀ ਹੋ ਰਿਹਾ ਹਾਲੇੇ ਤੋ
ਅੱਛਾ ਨਹੀਂ ਹਾਂਜੀ ਹਾਂਜੀ ਗਰਮੀ ਬਹੁਤ ਹੈ ਨਾ ਪਰ ਏਸੀ ਅਪ ਪਨਾ ਚੌਵੀ ਘੰਟੇ ਚਲਾ ਵੀ ਨਹੀਂ ਸਕਦੇ ਨਾ ਤੇ ਇੱਕ ਤਾਂ ਬਿੱਲ ਕਿੰਨਾ ਆ ਜਾਂਦਾ ਅੱਗੇ ਈ ਇੰਨਾ ਖ਼ਰਚਾ ਹੁੰਦਾ ਮਹਿੰਗਾਈ ਏ ਹੈਗੀ ਆ ਬਿੱਲ ਦਾ ਵੀ ਆਪਾਂ ਦੇਖਣਾ ਹਨਾ ਤੇ ਜੇ ਆਪਾਂ ਚੌਵੀ ਘੰਟੇ
ਹਾਂਜੀ ਮੈਂ ਕਿਹਾ ਏਸੀ ਅਹ ਜਦੇ ਏਸੀ ਦੀ ਆਦਤ ਪੈ ਜਾਂਦੀ ਐ ਨਾ ਤੇ ਇਹ ਅ ਗ਼ਲਤ ਐ ਮਤਲਬ ਕਿ ਇਹਦੀ ਆਦਤ ਵੀ ਨਹੀਂ ਪੈਣੀ ਚਹੀਦੀ
ਹਾਂਜੀ ਜਾਦਾ ਆਦਤ ਵੀ ਨੀ ਪਾਣੀ ਚਾਹੀਦੀ ਨੁਕਸਾਨ ਹੁੰਦਾ ਇਸ ਚੀ ਦਾ ਵੀ ਨਾ
ਹੂੰ
ਤੇ ਜਿਵੇਂ ਕਈਆਂ ਨੂੰ ਤਾਂ ਦਰਦ ਹੋਣ ਹੱਥਾਂ ਪੈਰਾਂ ਚ ਦਰਦ ਹੋਣ ਲੱਗ ਜਾਂਦਾ ਐ ਤੇ ਕਈਆਂ ਦਾ ਇਹ ਗਲੇ ਚ ਦਰਦ ਹੋਣ ਲੱਗ ਜਾਂਦੀ ਏ ਕਹਿੰਦੇ ਨਮੀ ਖਿੱਚਦਾ ਵਾ ਏ ਸੀ ਵੀ ਨਾ
ਹਾਂਜੀ ਹਾਂਜੀ ਸਾਡੀ ਮੰਮੀ ਤੇ ਏਸੀ ਮੇ ਸੋ ਨੀ ਸਕਦੀ ਉਹਦੇ ਨਾਲ ਈ ਘੁਟਣਾ ਚ ਦਰਦ ਹੋ ਜਾਂਦਾ ਏ ਕਿਤੇ ਕਮਰ ਚ ਹੋ ਜਾਂਦਾ ਏ ਕਿਤੇ ਬਾਹਵਾਂ ਚ ਹੋ ਜਾਂਦਾ ਏ ਤੇ ਕਹਿੰਦੀ ਮੈਂ ਤੋ ਏਸੀ ਮੈਂ ਸੋ ਨਹੀਂ ਸਕਦੀ ਹੂੰ ਉਦੋਂ ਕੂਲਰ ਈ ਚਲਾਂਦੇ ਐ ਤੇ
ਹੂੰ ਹੂੰ ਇਹ ਤਾਂ ਹੈ ਕੂਲਰ ਵੀ ਬੈਸ ਐ ਪਰ ਇਹ ਕਿ ਨਾ ਏ ਸੀ ਨਾਲ ਕੂਲਿੰਗ ਤਾਂ ਆਂਦੀ ਐ ਪਰ ਨੁਕਸ ਨੁਕਸਾਨ ਵੀ ਬਹੁਤ ਹੁੰਦੇ ਆ ਬਿਮਾਰ ਹੋਣ ਦਾ ਡਰ ਹੁੰਦਾ ਐ ਤੇ ਬੱਚੇ ਹੁੰਦੇ ਐ ਜਿਵੇਂ ਬੱਚਿਆਂ ਦੇ ਹੱਥਾਂ ਪੈਰਾਂ ਚ ਦਰਦ ਹੋ ਜਾਂਦਾ ਏ ਨਾਲ ਮਤਲਬ ਫਾਇਦਾ ਵੀ ਹੈ ਤੇ ਨੁਕਸਾਨ
ਤੇ ਨੁਕਸਾਨ ਵੀ ਹਾਂਜੀ ਹਾਂਜੀ ਇਹ ਤੇ ਹੈ ਹੀ ਐ ਤੇ ਬਾਹਰ ਨਿਕਲਣਾ ਪੈਂਦਾ ਐ ਤੇ ਧੁੱਪ ਚ ਜਾਣਾ ਪੈਂਦਾ ਐ ਫੇਰ ਘਰ ਚ ਆ ਕੇ ਏਸੀ ਚ ਲਾ ਲੈਨੇ ਆਂ ਤੇ ਹੋਰ ਬਿਮਾਰੀਆਂ ਹੀ ਹੈ ਏਦਾਂ ਹੋਈ ਜਾਂਦੀ ਐ ਬਿਮਾਰੀ ਫੇਰ
ਹਾਂਜੀ ਹਾਂਜੀ ਉਹ ਸਰਦ ਗਰਮ ਦਾ ਖ਼ਤਰਾ ਹੋ ਜਾਂਦਾ ਜਿਵੇਂ ਆਪਾਂ ਕੂਲਿੰਗ ਚ ਬੈਠੇ ਆ ਹੁਣ ਕੋਈ ਕੰਮ ਪੈ ਜਾਵੇ ਹੁਣ ਬਾਹਰ ਆਪਾਂ ਨੂੰ ਨਿਕਲਣਾ ਪਵੇ ਤੇ ਉਹ ਫੇਰ ਇਕ ਦਮ ਅਹ ਕੂਲਿੰਗ ਚ ਨਿਕਲ ਕੇ ਫੇਰ ਗਰਮ ਹਵਾ ਲੱਗਦੀ ਹੈ ਲੂ ਲੱਗਦੀ ਹੈ ਬਾਹਰ ਨਿ ਨਿਕਲ ਕੇ ਹਨਾ ਤੇ ਫੇਰ ਉਸ ਜਿਵੇਂ ਸਰਦ ਗਰਮ ਹੋ ਗਿਆ ਜਾਂ ਜਿਵੇਂ ਬੁਖਾਰ ਜਾਂ ਮਹਿਸੂਸ ਹੋਣ ਲੱਗ ਜਾਂਦਾ ਪਣੇ ਸਰੀਰ ਨੂੰ ਜਾਂ ਫੇਰ ਆਪਾਂ
ਹ
ਜੇ ਆਪਾਂ ਬਾਹਰੋ ਆਉਂਦੇ ਆ ਤਾਂ ਫਟਾਫਟ ਆਪਾਂ ਏਸੀ ਚਲਾਉਂਦੇ ਆ ਅੰਦਰ ਆ ਕੇ ਨਾ ਕਮਰੇ ਚ,
ਅ
ਤੇ ਫਟਾਫਟ ਏਸੀ ਚਲਾ ਲਈਏ ਉਹ ਵੀ ਆਪਾਂ ਨੂੰ ਨੁਕਸਾਨ ਕਰਦਾ ਨਾ। ਕਿ ਆਪਾਂ ਬਾਹਰੋਂ ਆਏ ਹਾਂ ਧੁੱਪ ਧੁੱਪ ਲੱਗਦੀ ਬਾਹਰ ਆਪਣਾ ਸਰੀਰ, ਤੱਪਿਆ ਹੁੰਦਾ ਧੁੱਪੇ ਗਰਮ ਹੁੰਦਾ ਹੈ ਤੇ ਏਸੀ ਨੇ ਸਾਡਾ ਬਟ ਕੂਲਿੰਗ ਕਰਕੇ ਠੰਡਾ ਕਰ ਦੇਣਾ,
ਹਾਂਜੀ, ਅਤ
ਮਨ ਕਰਦਾ ਹੂੰ
ਹਾਂਜੀ,
ਤੇ ਮਤਲਬ ਏਸੀ ਦਾ ਫਾਇਦਾ ਵੀ ਹੈ, ਤੇ ਨੁਕਸਾਨ ਵੀ ਐ ਹੁਣ ਤੇ, ਸਾਡੀ ਕੁੜੀ ਜਿਹੜੀ ਮੇਰੀ ਵੱਡੀ ਕੁੜੀ ਹੈਗੀ ਆ ਉਹ ਤਾਂ ਹਾਲੇ ਸ਼ਾਹੀ ਏਸੀ ਦੇ ਸਾਹਮਣੇ ਪਊਗੀ ਵੀ ਤੇ ਨਾਲੇ ਮੇਰੇ, ਪੈਰ ਦਰਦ ਹੋ ਰਹੇ ਹੈ ਮੇਰੇ ਹੱਥ ਦਰਦ ਹੋ ਰਹੇ ਹੈ ਮੰਮੀ ਮੇਰਾ ਸਿਰ ਦਰਦ ਹੋ ਰਿਹਾ, ਐ ਏਦਾਂ ਕਰਦੀ ਰਹਿੰਦੀ ਮੈਂ ਕਿਹਾ ਹੋਰ ਇਹਨੂੰ ਸਾਈਡ ਤੇ ਕਹਿੰਦੇ, ਤੈ ਵੀ ਇੱਥੇ ਪੈ ਜਿਹਾ ਕਰ ਨਾ, ਏਸੀ ਦੇ ਸਾਹਮਣੇ ਪੈਣਾ ਤੇ ਫੇਰ ਹੁਣ, ਤੁਸੀਂ ਦੇਖਿਆ ਵੀ ਹੋਣੀ ਕਿੰਨੀ ਐਡ ਆਦੀ ਹੈ ਉਹਦੇ ਚ, ਚ ਨਾ ਇੰਸਟਾਗ੍ਰਾਮ ਚ ਦੱਸਦੇ ਹੈ ਬਈ, ਪਾਣੀ ਪੂਣੀ ਰੱਖੋ ਕਿਸੇ ਡੋਂਗੇ 'ਚ ਪਾ ਕੇ ਪਾਣੀ ਰੱਖ, ਰਖਿਆ ਕਰੋ ਜਦੋਂ ਏਸੀ ਚਲਾਣਾ ਹੁੰਦਾ ਰਾਤ ਨੂੰ ਤੇ ਨਮੀਂ ਹਾਂਜੀ ਨਮੀਂ
ਹਾਂਜੀ,
ਏਸੀ ਕਹਿੰਦੇ ਨਮੀ ਖਿੱਚਦਾ ਹੈ ਫੇਰ ਜੇ ਪਾਣੀ ਪੂਣੀ ਕਿਤੇ ਨਹੀਂ ਮਿਲ ਤੇ ਏਸੀ ਨੂੰ ਤੇ ਫਿਰ ਆਪਣੇ ਆਪਣੇ ਸਰੀਰ ਦੀ ਨਵੀਂ ਖਿੱਚਣੀ ਸ਼ੁਰੂ, ਕਰ ਦਿੰਦਾ ਏਸੀ ਤੇ ਫੇਰ ਤਾਂ ਕਰਕੇ,, ਤੇ ਨਾਂ ਹੱਥਾ ਪੈਰਾਂ ਚ ਦਰਦ ਹੁੰਦੀ ਐ,
ਹਾਂਜੀ ਹਾਂਜੀ,
ਤੇ ਹੁਣ, ਜਦੋਂ ਦੀ ਆਪਾਂ ਦੇਖੀਏ ਵੀਡੀਓ ਵੀਡੀਓ ਦੇਖੀਆ ਇੰਸਟਾਗ੍ਰਾਮ ਤੇ ਤੇ ਉਦੋਂ ਮੈਂ ਵੀ ਨਾ, ਇਏਦਾਂ ਹੀ ਕਰਦੀ ਹਾਂ ਵਾਈ ਕੋਈ ਖੁੱਲੇ ਜਿਹੇ ਭਾਂਡੇ ਚ ਕੋਈ ਡੱਬਾ ਹੋਵੇ ਕੋਈ ਡੋਂਗਾ ਹੋਵੇ ਓਦੇ ਚ ਪਾਣੀ ਭਰ ਕੇ ਰੱਖ ਕਦੋ ਰਾਤ ਨੂੰ ਤੇ ਜੇਹੜੀ ਨਵੀਂ ਖਿੱਚ ਜਿੰਨੇ ਵੇਲੇ ਏਸੀ ਨੇ ਤੇ ਪਾਣੀ ਚੋਂ ਖਿੱਚ ਲੈਣੀ। ਡੱਬੇ ਚੋਂ ਈ ਹਾਂਜੀ। ਤੇ ਫੇਰ ਨਾ ਮਤਲਬ ਹੱਥਾਂ ਪੈਰਾਂ ਚ ਦਰਦ ਨੀ ਹੁੰਦਾ ਹਾਂ।
ਅੱਛਾ ਜਾ
ਤੁਹਾਡੀ ਮੰਮਾ ਨੂੰ ਵੀ ਏਦਾਂ ਹੁੰਦਾ ਨਾ ਏਸ ਸੀ ਦੇ ਕਮਰੇ ਚ ਪੈਣ ਲਈ ਤੇ ਤੁਸੀਂ ਵੀ ਏਦਾਂ ਈ ਕਰਿਆ ਕਰੋ। ਬਈ ਜਿਵੇਂ ਕੋਈ ਭਾਂਡਾ ਹੋ ਗਿਆ ਚੌੜਾ ਜਿਹਾ। ਖੁੱਲਾ ਡੋਂਗਾ ਉਹ ਪਾਣੀ ਦਾ ਭਰ ਕੇ ਰੱਖ ਤਾ।
ਤੇ ਕਮਰੇ ਚ ਏ ਰੱਖਣਾ?
ਹਾਂਜੀ-ਹਾਂਜੀ ਜੇੜੇ ਕਮਰੇ ਚ ਏਸੀ ਚੱਲੂਗਾ ਨਾ।
ਫੇਰ ਏ ਸੀ ਚਲਾ ਹੁੰਦੇ ਆਨਾ।
ਹਾਂ ਓਥੇ ਹੀ ਰੱਖਣਾ ਐ ਕਿਸੇ ਟੇਬਲ ਤੇ ਰੱਖਦੋ ਕਮਰੇ ਚ। ਜਾਂ ਨੀਚੇ ਰੱਖ ਦੋ, ਤੇ ਮਤਲਬ ਓ ਪਾਣੀ ਉਨੇ ਏਸੀ ਨੇ ਆਪੇ ਈ ਖਿੱਚ ਲੈਣਾ ਨਮੀ ਖਿੱ ਚੂਗਾ ਨਾ ਏਸੀ ਤੇ ਫੇਰ ਆਪਾਂ ਬਿਮਾਰ ਹੋਣ ਦਾ ਆਪਾਂ ਨੂੰ ਖ਼ਤਰਾ ਜੇੜਾ ਹੁੰਦਾ ਘੱਟ ਹੁੰਦਾ ਓਹ।
ਹਾਂ ਅੱਛਾ ਜੀ।
ਹਾਂਜੀ ਮੈਨੂੰ ਵੀ ਨੀ ਐਨਾ ਪਤਾ ਸੀ, ਬਸ ਮੈਂ ਵੀ ਓ ਰੀਲਾਂ-ਰੂਲਾਂ ਦੇਖੀਆਂ ਇੰਸਟਾਗ੍ਰਾਮ ਤੇ, ਤੇ ਤਾਂ ਪਤਾ ਲੱਗਿਆ ਬਾਕੀ ਏਦਰੋ
ਅੱਛਾ।
ਉੱਧਰ ਕਿਸੇ ਨੂੰ ਜਿਵੇਂ ਆਪਾਂ ਗੱਲਾਂ ਕਰਦੇ ਏਸੀ ਦੀ ਹੱਥ -ਪੈਰਾਂ ਚ ਦਰਦ ਕਈਆਂ ਨੂੰ ਹੁੰਦੈ। ਕਿੰਨੇ ਦੱਸਦੇ ਵੇਸੀ। ਫੇਰ ਓ ਰੀਲਾ ਵੇਖ ਕੇ ਅੱਧੇ ਪਾਣੀ- ਪੂਣੀ ਹਾਂਜੀ, ਤੇ ਓਨਾਂ ਨੇ ਪਾਣੀ ਰੱਖਿਆ ਓ ਵੀ ਕੈਂਦੇ ਫਾਈਦਾ ਬੋ ਤ ਐ ਵੀ ਹੁਣ ਨੀ ਹੁੰਦਾ, ਤੇ ਮੈਂ ਵੀ ਫੇਰ ਏਦਾਂ ਈ ਰੱਖਣਾ ਸ਼ੁਰੂ ਕਰਤਾ। ਚਾਰ ਪੰਜ ਦਿਨ ਤੋਂ, ਤੇ ਹੁਣ-ਹੁਣ ਠੀਕ ਆ ਕੁੜੀ ਹੁਣ ਨੀ ਕੈਂਦੀ। ਵੀ ਹੱਥਾਂ-ਪੈਰ ਚ ਦਰਦ ਹੋਰੀ ਐ ਜਾਂ ਕੁਛ ਹੈ ਨਾ। ਹੂੰ
ਏ ਤੇ ਬੜੀਆ ਗੱਲ ਐ।
ਹਾਂਜੀ ਮੈਂ ਓਹੀ ਕੈ ਰੀ ਆ ਤੁਹਾਨੂੰ ਵੀ ਏ ਈ ਸਲਾਹ ਦਾਉਂਗੀ। ਬਈ ਬਿਮਾਰ ਹੋਣ ਤੋਂ ਅ ਚੰਗਾ ਨਾ ਤੁਸੀਂ ਪਾਣੀ- ਪੂਣੀ ਰੱਖਿਆ ਕਰੋ ਏਸੀ ਵਾਲੇ ਕਮਰੇ ਚ ਨਾ।
ਹਾਂ ਨਈ ਏ ਤਾਂ ਸਈ ਗੱਲ ਐ ਬਈ, ਚੰਗਾ ਤੂੰ ਦੱਸ ਤਾਂ ਤੁਹਾਨੂੰ, ਤੁਸੀਂ ਮੈਨੂੰ ਵੀ
ਹਾਂਜੀ, ਤੇ ਫੇਰ ਸਹੀ ਹੁੰਦਾ। ਏਸੀ ਨਾਲ ਤਾਂ, ਅੱਜ-ਕੱਲ ਗਰਮੀ ਇੰਨੀ ਆ ਸਰਦਾ ਵੀ ਨੀ।
ਹਾਂਜੀ ਬੋ ਗਰਮੀ ਪੈਰੀ ਇੱਥੇ ਵੀ।
ਹਾਂਜੀ, ਹੁਣ ਸਾਡੇ ਕੱਲ ਇਨਾਂ ਦੀ ਮੇਰੇ ਹਸਬੈਂਡ ਦੀ ਛੁੱ ਛਟੀ ਸੀ ਦੋ ਦਿਨ ਤੋਂ, ਦੋ ਦਿਨ ਤੋਂ ਸਾਡਾ ਏਸੀ ਬੰਦ ਈ ਨੀ ਹੋਇਆ ਥੋੜ੍ਹੀ ਦੇਰ ਵਾਸਤੇ ਬੰਦ ਕਰਦੇ ਸੀ। ਜਦੋਂ ਘਰ ਦੀ ਸਫਾਈ-ਸਫੂਈ ਕਰਨੀ, ਹਾਂਜੀ ਤੇ ਜਦੋਂ ਫ੍ਰਰੀ ਹੋਣਾ ਫੇਰ ਚਲਾ-ਚਲਾ ਲੈਣਾ ਕੈਂਦੇ ਗਰਮੀ ਚ ਬੈ ਠਿਆ ਨੀ ਜਾਰਿਆ, ਓਦਾ ਕੂਲਰ ਵੀ ਹੈਗਾ ਸਾਡੇ।
ਹਾਂਜੀ-ਹਾਂਜੀ ਓ।
ਨਾ ਤਾਂ ਨੀ ਚਲਾਂਦੇ ਓ ਫੇਰ ਵਾਜ਼ ਬੋਤ ਕਰਦੈ ਕੂੱਲਰ।
ਅਵਾਜ ਵੀ ਓਰ ਹੁਣ ਏ, ਏ ਜੋ ਏ, ਪੈਰੀ ਐ ਨਾ ਗਰਮੀ ਏਤੇ ਨਾ ਚਿੱ- ਚਿੱਪਾ ਮੌਸਮ ਹੋ ਜਾਂਦੈ ਤੇ - ਘਰ ਮੀ ਵੀ ਪਤਾ ਨੀ ਕਿੱਦਾਂ ਦਾ ਹੋ ਜਾਂਦਾ ਐ ਏ ਬੜਾ, ਫੀਲ ਹੁੰਦਾ ਹੈ ਉਦੋਂ
ਹਾਂਜੀ, ਹਾਂਜੀ ਮੈਂ ਸਮਝ ਗਈ ਉਹ ਨਾ ਜਿਵੇਂ- ਆਪਣੀ ਬੈਡ ਦੀ ਚਾਦਰ ਹੁੰਦੀ ਹੈ ਉਹ ਗਿੱਲੀ- ਗਿੱਲੀ ਲੱਗਦੀ ਹਨਾਂ ਹਾਂ ਉਹ ਜਿਵੇਂ ਸਲਾਬੀ ਸ਼ਲਾਬੀ ਹੋ ਜਾਂਦਾ ਸਾਰਾ ਕੱਪ ਕਪੜੇ, ਤੇ ਆਪਣੇ ਆਪ ਨੂੰ ਵੀ ਜੇ ਆਪਾਂ ਕਿਸੇ ਨੂੰ ਟੱਚ ਕਰਦੇ ਹਾਂ ਤੇ ਉਹ ਚਿਪ -ਚਿਪਾਹਟ ਜੀ ਹੁੰਦੀ ਐ। ਹਨਾਂ, ਹਾਂ ਉਹੀ ਹੁੰਦੀ ਆ ਕੂਲਰ ਚ ਕਈ ਵਾਰ ਤਾਂ ਸਾਡੇ ਮੇਰੇ ਹਸਬੈਂਡ ਜੇੜੇ ਹੈਗੇ ਓ ਕੈ ਦਿੰਦੇ ਬਿੱਲ-ਬੁਲ ਦੇ ਕਰਕੇ ਬਈ ਏ ਸੀ ਕਟ ਚਲਾਇਆ ਕਰੋ। ਬਿੱਲ ਬੋਤ ਆ ਜਾਂਦਾ ਤੇ ਕੂਲਰ ਚਲਾ ਲਯਾ ਕਰੋ। ਕੂਲਰ ਕਾਦੇ ਲਈ ਐ ਤੇ ਮੈਂ ਓਨਾਂ ਨੂੰ ਐਹੀ ਕੈਣੀ ਹੁ ਣੀ ਮੈਂ ਕੇਆ ਓਦੇ ਚ ਨਾ ਚਿਪਚਿਪਾਹਟ ਵਾਲੀ ਗਰਮੀ ਜੀ ਜਿਵੇਂ ਹੁੰਦੀ ਐ ਓ ਲੱਗਦੀ ਦੀ ਐ।
ਹੁਣ ਤੇ ਜਾਦਾ ਪੋਂਦੀ ਐ।
ਹਾਂਜੀ ਹੁਣ ਜਾਦਾ ਹੋਣ ਲੱਗ ਪਈ ਨਾ ਗਰਮੀ ਤੇ ਮੈਂ ਕੇਹਾ ਹੁਣ ਏਸੀ ਤੋਂ ਬਿਨਾ ਸਰਦਾ ਨੀ ਹੈਗਾ ਪਿਛਲੇ ਮੀਨੇ ਦਾ ਅਸ ਤੇ ਕਾਫੀ ਕੂਲਰ ਚਲਾਇਆ ਏਸੀ ਨਈ ਸ਼ੁਰੂ ਕੀਤਾ ਸੀ ਤੇ ਤੇ ਏਤਾਂ ਇਸ ਮੀਨੇ ਜੂਨ ਦੇ ਮੀਨੇ ਚ ਸ਼ੁਰੂ ਕੀ ਤਾਂ ਈ ਏ ਸੀ ਚਲਾਣਾ।
ਅੱਛਾ ਜੀ।
ਤੇ ਮਈ ਦੇ ਮੀਨੇ ਅਸੀਂ ਸਾਰੇ ਕੂਲਰ ਚ ਈ ਕੱਢਤਾ ਵੀ ਚਲੋ ਬਿਜਲੀ ਦਾ ਬਿੱਲ ਵੀ ਦੇਖਨਾ।
ਹੂੰ ਹਾਂ-ਹਾਂ ਸਾਡੇ ਐਥੇ ਤਾਂ ਬੋਤ ਪੈਲੇ ਚੱਲ ਗਿਆ ਸੀ ਏਸੀ ਤੇ ਜੇ ਸਾਡੇ ਪਾਪਾ ਜੀ ਐ ਨਾ ਓਨਾਂ ਨੂੰ ਬੋ ਗਰਮੀ ਲੱਗਦੀ ਐ ਤੋ ਓ ਤਾ ਰੈ ਨੀ ਸਕਦੇ ਏਸੀ
ਹਾਂ ਐ ਨਾ
ਹਾਂਜੀ ਓ ਤੋਂ ਉਨਕੋ ਤੋ ਸਰਦੀਓ ਮੇ ਪੱਖਾ ਚਲਾਂਦੇ ਵੋ ਓਨੂੰ ਬੜੀ ਗਰਮੀ ਲੱਗਦੀ ਐ ਪਾਪਾ ਨੂੰ ਸਾਡੇ।
ਅੱਛਾ-ਅੱਛਾ ਹਾਂ ਹੁੰਦੀ ਐ ਕਈਆਂ ਨੂੰ ਆਤ ਨਾ ਅਹ ਸਰਦੀਆਂ ਚ ਪੱਖਾ ਚਲਾਣ ਦੀ ਮੇਰਾ ਵੀ ਵੱਡਾ ਪਰਾ ਹੈਗਾ ਇੱਕ ਓਨੂੰ ਵੀ ਏਈ ਆਦ ਤੇ ਹੈਗੀ ਆ ਓ ਥੋੜ੍ਹਾ ਹੈਲਦ ਵੀ ਹੈਗਾ ਨਾਂ। ਤੇ ਓ ਹੈਲਦੀ ਬੰਦੇ ਨੂੰ ਕੈਂਦੇ ਨੀ ਬਈ ਗਰਮੀ ਜਾਦਾ ਲੱਗਦੀ ਐ। ਤੇ ਮੇਰਾ ਵੱਡਾ ਪਰਾ ਵੀ ਏਦਾਂ ਕਰਦਾ ਓ ਵਿ ਨਾਂ ਸਰਦੀਆਂ ਚ ਵੀ ਪੱਖਾ ਚਲਾ ਕੇ ਸੌਂਦਾ ਜਦੋਂ ਏ ਇੱਧਰ ਆ ਜਾਂਦਾ ਨਾ ਸਾਡੇ ਘਰੇ ਹਾਂਜੀ
ਹਾਂਜੀ
ਕੱਲੇ ਨੂੰ ਈ ਸਰਦੀਆਂ ਚ ਇੱਕ ਰੂਮ ਦੇਣਾ ਪੈਂਦਾ ਕਿਉਂਕਿ ਓਦੇ ਨਾਲ ਕੋਈ ਸੌਦਾ ਨੀ ਬਈ ਐਨਾਂ ਦਾ ਪੱਖਾ ਚਲਾਣਾ ਹ ਹਾਂਜੀ। ਤੇ ਏਦਾਂ ਹੁੰਦਾ ਸਾਡੇ ਵੀ ਹਾਂਜੀ।
ਹਾਂ ਕਈ ਨੂੰ ਹੁੰਦਾ ਐ ਵੀ ਲੱਗਦੀ ਐ ਗਰਮੀ ਜ਼ਿਆਦੇ।
ਹਾਂਜੀ-ਹਾਂਜੀ ਚਲੋ
ਹੂੰ-ਹਂ
ਸਾ ਸ਼੍ਰੀ ਕਾਲ ਜੀ ਆਪਾਂ ਕਾਰਦੇ ਆਂ‌ ਫੇਰ ਗੱਲ ਹੈ
ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ ਜੀ।
ਓਕੇ ਜੀ।
ਓਕੇ ਜੀ।
ਠੀਕ ਐ, ਬਾਏ ਜੀ।
ਠੀਕ ਏ ਜੀ ਚੰਗਾ
ਚੰਗਾ ਜੀ।